ਸ ਸ੍ਰੀ ਕਾਲ। ਜੀ ਹੋਰ ਕੀ ਹਾਲੀ ਏ ਸਾ
ਹਾਂਜੀ ਹਾਂਜੀ। ਜੀ ਤੁਸੀਂ ਸੁਣਾਓ?
ਬਸ਼ ਬਸ਼ ਸਭ ਬਹੁਤ ਵਧੀਆ ਵਧੀਆ। ਹੋਰ ਕੀ ਕਰਦੇ ਪਏ ਸੀਂ ਤੰਗ ਤੇ ਨੀ ਕਰ ਤਾ ਤੁਹਾਨੂੰ।
ਨਹੀਂ ਨਹੀਂ। ਬਸ, ਹੁਨੇ ਥੋੜਾ ਜਾ ਫਰੀ ਹੋਈ ਸੀ ਮੈ ਅਹ, ਲੰਚ ਤੋਂ ਹਾਂਜੀ।
ਬਸ ਮੈਂ ਵੀ ਕੁਛ ਨਹੀਂ ਬੈਠੀ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੀ ਹਾਂ ਤੁਹਾਨੂੰ ਵੀ ਪਤਾ ਹੈ ਅੱਜ ਕੱਲ੍ਹ ਮਿਊਜ਼ਿਕ ਦੇ ਨਾਲ ਵੀ ਤੇ ਕਿੰਨੇ ਜੈਦਾ ਇਫੈਕਟਸ ਹੋਣ ਲੱਗ ਗਏ ਨੇ।
ਹਾਂਜੀ ਹਾਂਜੀ ਬਹੁਤ ਜਿਆਦਾ
ਹਾਂਜੀ ਹਾਂਜੀ, ਇੱਕ ਤਾਂ ਆਵਾਜ਼ਾਂ ਵੀ ਇੰਨੀਆਂ ਜਿਆਦੀਆਂ ਹੋ ਜਾਂਦੀਆਂ ਨੇ ਲਾਊਡ ਸਪੀਕਰ ਚੱਲ ਜਾਂਦਾ ਏ। ਜਿਹਦੇ ਨਾਲ ਸਾਨੂੰ ਥੋੜ੍ਹਾ ਨਾ ਸ਼ੋਰ ਹੋ ਜਾਂਦਾ ਏ। ਸਾਡੇ ਮਲਬ ਮੂਡ ਦਾ ਵੀ ਨ੍ਹੀ ਪਤਾ ਚੱਲਦਾ ਕਿਸੇ ਵੇਲੇ ਸਾਡਾ ਮੂਡ ਵਧੀਆ ਹੁੰਦੈ, ਕਿਸੇ ਵੇਲੇ ਸਾਡਾ ਇੰਨਾ ਖੇਜ ਜਾਂਦ ਬੰਦਾ ਕਿਸ ਵੇਲੇ ਇੰਨਾ ਹੁੰਦੈ ਕਿ ਤੁਹਾਡਾ ਮਨ ਕਰੇਗਾ ਕਿ ਹਾਏ ਮੈਂ ਇਣੇ ਗਾਣੇ ਸੁਣਾ ਮਲਬ ਹੈਨਾ ਪਿਆਰੇ ਪਿਆਰੇ ਜੇ ਫਿਰ ਕਿਸ ਟਾਈਮ ਇਨਾ ਕ ਖੁੰਦੰਕ ਚੜ ਦੀ ਏ ਨਾ ਮਨ ਕਰਦੈ ਕਿ ਗਾਣਾ ਹੀ ਬੰਦ ਕਰਦ ਕੇ ਬਾਦ ਚੋ
ਹਾਂਜੀ ਹਾਂਜੀ।
ਪਤਾ ਹੀ ਨਹੀਂ ਚੱਲਦਾ ਬਸ ਦੇਖੋ ਸਹੀ ਵੀ ਹੁੰਦੇ ਨੇ ਉਹਦੇ ਓਹਦੇ ਇਫੈਕਟਸ ਵੀ ਪੈ ਜਾਂਦੇ ਨੇ।
ਹਾਂਜੀ, ਬਸ ਥੋੜਾ ਜਾ ਹੁਣ ਕੀ ਕਹ ਸਕਦੇ ਹਾਂ ਅੱਜ ਕੱਲ੍ਹ ਦੀ ਜੈਨਰੇਸ਼ਨ ਤੁਸੀਂ ਖੁਦ ਹੀ ਸੋਚ ਸਕਦੇ ਹੋ। ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਗਾਣੇ ਅੱਜ ਅੱਜ ਕੱਲ ਆ ਰਹੇ ਨੇ।
ਹੋਰ ਕਿ ਓਹ ਤਾਂ ਬਸ ਓਨਾਂ ਨੂੰ ਕਈ ਕਈ ਲੋਕ ਤਾਂ ਇੱਦਾਂ ਦੇ ਹੁੰਦੇ ਮਤਲਬ ਮੈਂ ਨਾ ਆਪਣੇ ਸਾਡੇ ਇੱਥੇ ਹੋਇਆ ਸੀ। ਸਾਡੇ ਨੇਬਰਸ ਨੇ ਓਨਾਂ ਦਾ ਕੀ ਹੋਇਆ ਓਹ ਨਾ ਚੌਵੀ ਘੰ ਦਿਲੋਂ ਉਹਨਾਂ ਤੋਂ- ਨਾ ਏਅਰਬਡਸ ਲਾ ਕੇ ਰ ਸੋਰੀ ਹੈਡਫੋਨਸ ਲਾ ਕੇ ਰੱਖਦਾ ਸੀ ਚੌਵੀ ਘੰਟੇ ਉਹਨੇ ਨਾ ਗਾਣੇਿਆਂ ਤੋਂ ਬਿਨਾਂ ਤੁਰਨਾ ਹੀ ਨਹੀਂੀ ਕੀਤੇ ਚੋਵੀ ਘੰਟੇਓਦੇ ਲੱਥ ਦਾ ਨਹੀਂ ਸੀ ਜਿੰਮ ਜਾਣਾ ਬਾਹਰ ਆਉਣਾ ਇਹ ਕਰਨਾ ਉਹਓਦੀ ਮੰਮੀ ਨਾ ਘਰੇ ਆਈ ਸਾਡੇ ਤੇ ਉਹ ਕਹਿੰਦੇ ਕਿ ਨਾ ਮੇਰਾ ਮੁੰਡਾ ਬੰਦ ਹੀ ਨ ਕਰਦਾ ਫੋਨ ਮਤਲਬ ਰਾਤੀ ਸੌਂਦਾ ਵੀ ਹੈਗਾ ਨਾ ਫੋਨ 'ਤੇ ਨਾ ਉਹ ਲਗਾ ਕੇ ਟੂਟੀਆਂ ਜਿਹੀਆਂ ਨਾ ਟੂਟੀਆਂ ਗਿਆ। ਦਿੰਦੇ ਆਂ ਤੇ ਉਹ ਕਿਤੇ ਨਾ ਉਹ ਰਾਤੀ ਲਗਾ ਕੇ ਕਹ ਨਾ ਇਹੱਦਾਂੱਸ ਹੋ ਗਿਆ ਤੇ ਉਹਦਾ ਜਿਹੜਾ ਰੱਬੜ ਸੀ ਨਾ ਉਹ ਰਬੜ ਉਹਦੇ ਕਾਂ ਦੇ ਅੰਦਰ ਚਲਾ ਗਿਆ।
ਓ ਮਾਈ ਗੋਡ, ਅੱਛਾ।
ਉੱਪਰ ਵਾਲਾ ਹੀ ਸੀ ਕਿਉਂਕਿ ਉਹ ਨਾ ਇੱਕ ਸਾਈਡ ਉਹਨੂੰ ਭਾਰ ਪਿਆ ਕੰਧ ਦੇ ਕੋਲ ਅਤੇ ਉਹ ਚੀਜ਼ ਅੰਦਰ ਚਲੇ ਗਈ। ਉਹ ਇੰਨਾ ਮਤਲਬ ਉਹਨੂੰ ਨਾ ਸਮਝ ਨਹੀਂ ਆਈ ਹੋਇਆ ਕਿ ਉਹਨੂੰ ਅਚਾਨਕ ਦਰਦ ਨਿਕਲੀ ਜਦੋਂ ਡਾਕਟਰ ਕੋਲ ਜਾ ਕੇ ਦੇਖਿਆ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਨਾ ਅੰਦਰ ਚਲੇਗੀਈ ਉਹਦਾ ਫੇਰ ਮਤਲਬ ਉਹਨਾਂ ਨੇ ਫਿਰ ਪਤਾ ਨੀ ਕਿਸ ਤਰੀਕੇ ਨਾਲ ਉਹ ਤੋਂ ਪਤਾ ਨੀ ਉਹਓਪਰੇਟ ਕਰਵਾਇਆ ਕਿ ਕਿੱਦਾਂ ਕਰਕੇ ਉਹ ਚੀਜ਼ ਬਾਹਰ ਗੱਡੀ ਹੁਣ ਉਸ ਮੁੰਡਾ ਉਹਨੂੰ ਹੱਥ ਹੱਥ ਨਹੀਂ ਲਗਾਾਉਂਦਾ।
ਉਹੀ ਚੀਜ਼ ਹੈ ਨਾ ਬੱਚਿਆਂ ਨੂੰ ਅਸੀਂ ਅਗਰ ਮੁੜਾਂਗੇ ਤੇ ਉਹਨਾਂ ਨੇ ਮੁੜਨਾ ਨਹੀ। ਉਹਨਾਂ ਨਾਲ ਕੁਛ ਇਵੇਂ ਦੀ ਚੀਜ਼ਾਂ ਅਸੀਂ ਦੱਸੋ ਦੱਸਾਂਗੇ ਵੀ ਆਹ ਉਹ ਵਾਲੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਤਾਂ ਥੋੜ੍ਹਾ ਜਿਹਾ ਮੰਨ ਵੀ ਲੈਂਦੇ ਨੇ। ਔਰ ਅੱਜ- ਕੱਲ੍ਹ ਦੇ ਜਿਹੜੇ ਗਾਣੇ ਨੇ ਹਰ ਕਿਸ ਤਰ੍ਹਾਂ ਦਾ ਇਫੈਕਟ ਪਾਉਂਦੇ ਨੇ। ਮ ਤੁਹਾਨੂੰ ਪਤਾ ਨਵੀ ਜਨਰੇਸ਼ਨ ਜਿਹੜੀ ਉਹ ਹਰ ਇੱਕ ਚੀਜ਼ ਹੈਗੀ ਉਹ ਨੋਟ ਕਰਦੀ ਹੈ। ਜਿਹੜੇ ਛੋਟੇ ਬੱਚੇ ਨੇ ਉਹ ਵੱਡਿਆਂ ਨੂੰ ਹੀ ਫੋਲੋ ਕਰਦੇ ਨੇ।
ਹਾਂਜੀ ਹਾਂਜੀ ਅੱਜ ਕੱਲ੍ਹ ਦਾ ਬੱਚਾ ਇਹ ਕਰਦਾ ਆ ਕਿ ਹਾਂ ਬਈ ਅੱ ਉਹ ਗਾਣਾ ਆਇਆ ਉਹਦਾ ਮਤਲਬ ਇਹ ਇੱਦਾਂ ਕਰਦੇ ਨੇ ਜਿਵੇਂ ਮਤਲਬ ਆਪਾਂ ਮੰਨ ਲ ਸੋਸ਼ਲ ਮੀਡੀਆ 'ਤੇ ਲਾ ਲਓ ਜਿਵੇਂ ਜਿਵੇਂ ਹੁੰਦਾ ਨਾ ਕਿ, ਮਤਲਬ ਨਵੀਂ ਰੀਲ ਚੱਲ ਪਈ ਹੈ ਤੇਰੀ ਵੀਡੀਓ ਬਣਾਉਣੀ ਹੈ ਅਤੇ ਇੱਦਾਂ ਦੇ ਐਕਸ਼ਨ ਕਰਨੇ ਆ। ਉਹੀ ਸਿਸਟਮ, ਹੋ ਜਾਂਦਾ ਆ ਕਿ ਹ ਨਵਾਂ ਗਾਣਾ ਆਇਆ ਮੈਂ ਵੀ ਸੁਣਨਾ ਮੈਂ ਵੀ ਇੱਥੇ ਉਹ ਚੀਜ਼ ਕਰਨੀ ਹੈ। ਇਹ ਚੀਜ਼ਾਂ ਹੋ ਜਾਂਦੀਆਂ। ਦੀਆਂ ਨੇ ਵਿੱਚ
ਹਾਂਜੀ, ਉਹੀ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਜਿਹੜਾ ਵੀ ਸਿੰਗਰ ਆਏਗਾ ਉਹਨੂੰ ਫੋਲੋ ਕਰਨ ਦਾ ਇਹਨਾਂ ਬੱਚਿਆਂ ਚ ਕਰੇਜ਼ ਹੁੰਦਾ। ਉਹਨਾਂ ਦੇ ਕੱਪੜੇ ਉਹਨਾਂ ਦੀ ਲੈਂਗੁਏਜ ਉਹਨਾਂ ਦੇ। ਐਕਸ਼ਨ ਉਹਨਾਂ ਦੇ
ਹਾਂਜੀ -ਹਾਂਜੀ।
ਅੱਜ ਕੱਲ੍ਹ ਟੀ ਵੀ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਚੱਲ ਰਹੀ ਹੈ ਔਰ ਕੁਛ ਲਾਊਡਲੀ ਮਿਊਜਿਕ ਸੁਣਦੇ ਨੇ ਇੰਨਾ ਬੱਚੇ ਅੱਜ -ਕੱਲ ਕੁਛ ਕਹਿਣ ਦੀ ਹਾਲ ਨੀ,
ਤੇ ਮਤਲਬ ਜਿਵੇਂ ਸਾਡੇ ਮਤਲਬ ਦਾਦੀ ਦਾਦੂ ਕਹਿੰਦੇ ਹੁੰਦੇ ਸੀ, ਕਿ ਮਤਲਬ ਆਪਾਂ ਨਾ ਇਹ ਸੁਣਿਆ ਹੋਇਆ, ਕਿ ਜਿਵੇਂ ਆਪਾਂ ਕੰਨ ਦੇ ਵਿੱਚ ਵੀ ਉਂਗਲਾਂ ਕਹਿੰਦੇ ਮਾਰੋ ਨਾ ਤੁਹਾਡੇ ਮੀਨਸ ਕੰਨ ਦੇ ਥੋਡੇ ਪਰਦੇ ਨਾ ਪਿੱਛੇ ਹੋ ਜਾਂਦੇ। ਫਿਰ ਜਦੋਂ ਤੁਸੀਂ ਥੋੜ੍ਹਾ ਤੁਹਾਡੀ-ਤੁਹਾਡੀ ਕੋਈ ਉਮਰ ਹੋ ਜਾਂਦੀ ਹੈ, ਨਾ ਫਿਰ ਤੁਹਾਨੂੰ ਨਾ ਸੁਣਨਾ ਥੋੜ੍ਹਾ ਜਿਹਾ ਘੱਟ ਹੋ ਜਾਂਦਾ ਆ। ਬਟ ਜਿਸ ਹਿਸਾਬ ਬ ਦੇ ਅੱਜ ਕੱਲ੍ਹ ਦੇ ਜਿਵੇਂ ਬੱਚੇ ਬੱਚੇ ਨੇ ਵੱਡੇ ਨੇ ਉਹਨਾਂ ਤੇ ਤਾਂ ਹੈਡਫੋਨ ਤੇ ਉਤਰਦੇ ਹੀ ਨਹੀਂ ਹੈਗੇ। ਜੂ ਸਵੇਰੇ ਇੱਕ ਵਾਰੀ ਕੰਨ ਚ ਜਾਣੇ ਆ ਤੇ ਉਹ ਰਾਤੀ ਮੁੜ ਕੇ ਲੱਥਣੇ ਨੇ ਬਾਹਰ
ਹਾਂ,
ਸਾਰਾ ਦਿਨ ਰਹਿਣਾ ਇਸ ਕਾਰਨ ਤੇ, ਕਈ ਕਈ ਲੋਕ ਤਾਂ ਇੰਨਾ ਉੱਚਾ ਸੁਣਣਾ ਲੱਗ ਗਿਆ। ਕਿਉਂਕਿ ਸਾਨੂੰ ਜਦੋ ਆਦਤ ਪੈਣੀ ਐ, ਐਨਾ ਲਾਉਡ ਮਿਊਜਿਕ ਸੁਣਨ ਦੀ ਦੋਨੋ ਟੰਨਾ ਸਾਡੇ ਬੰਦ ਤੇਜ-ਤੇਜ ਮਿਊਜਿਕ, ਚੱਲਣਾ, ਫਿਰ ਉਹੀ ਚੀਜ਼ ਜਦੋਂ ਤੁਹਾਨੂੰ ਐ ਲਾ ਦੇਣੀ ਤੁਹਾਨੂੰ ਕੰਨ ਤੇ ਆਵਾਜ਼, ਘੱਟ ਲੱਗਦੀਆਂ ਨਾ, ਜਿਹੜਾ ਬੰਦਾ ਹੋਲੀ ਵੀ ਬੋਲਦਾ ਹੈਗਾ ਤੁਹਾਨੂੰ ਲਗੇਗਾ, ਪਤਾ ਨਹੀਂ ਇਹਨੂੰ ਹੋਗੀ।
ਹਾਂ-ਹਾਂ-ਹਾਂ ਅਸੀਂ ਹੁਣ, ਕਿਸੇ ਟਾਈਮ ਅਸੀਂ ਕਿਸੇ ਦੀ ਮੈਰਿਜ ਤੇ ਜਾਂਵੇਂ, ਕਿਸੇ ਦੀ ਪਾਰਟੀ ਦੇ ਚਲੇ ਜਾਂਨੇ ਹਾਂ ਮੈਂ ਕਿਸੀ ਟਾਈਮ, ਹਿੰ ਤੇਜ ਆਵਾਜ਼ ਹੁੰਦੀ ਹੈ, ਨਾ ਮੇਰੇ ਤੇ ਸਿਰ ਔਰ ਮੇਰੇ ਦਿਲ ਨੂੰ ਕੁਛ ਹੋਣ ਲੱਗ।
ਹਾਂਜੀ-ਹਾਂਜੀ,
ਮੈਂ ਜ਼ਿਆਦਾ ਮਿਊਜਿਕ ਦੀ ਉੱਥੇ ਹੋਏਗਾ, ਮੈਂ ਉੱਥੇ ਜਾਂਦੀ ਨੀ ਕਿਉਂਕਿ ਮੇਰੇ ਨਾ ਪਤਾ ਨੀ ਮੇਰਾ ਮਨ ਕੱਚਾ ਜਿਹਾ ਹੋਣ ਲੱਗ ਜਾਂਦਾ, ਮੈਂ ਕਿਸੇ ਫੰਕਸ਼ਨ ਤੇ ਗਈ ਵੀ ਸੀ। ਤੇ ਮੈਂ ਘਰੋ ਬਿਲਕੁਲ ਠੀਕ ਮਤਲਬ ਤਿਆਰ ਹੋ ਪਾ ਟੀ ਤੇ ਗਈ ਆਂ ਮੇਰੇ ਘਰ ਤੋਂ, ਥੋੜੀ ਜੀ ਕਿਨੀ ਦੂਰ ਸੀ ਕੋਈ ਏਨਾ ਦੂਰ ਵੀ ਨੀ ਸੀ।
ਅੱਛਾ-ਅੱਛਾ,
ਉੱਥੇ ਗਏ ਤੇ ਤੁਸੀਂ ਮੰਨੋਗੇ, ਮੈਂ ਬਾਹਰੋਂ ਅਸੀਂ ਜੋ ਮਤਲਬ ਅੱਜ ਕੱਲ ਤੁਹਾਨੂੰ ਪਤਾ ਹੈ ਵਿਆਹਾਂ ਸ਼ਾਦੀਆਂ ਦੇ ਤੇ ਫਾਸਟ ਫੂਡ ਥੋੜਾ ਬਹੁਤਾ ਬੰਦਾ ਖਾਂਦਾ ਹੀ ਹੈ, ਤੇ ਉਹ ਮੈਂ ਥੋੜਾ ਜਿਹਾ ਫਾਸਟ ਫੂਡ ਵੀ ਨੀ ਬਸ ਉਤੋ ਬਾਦ ਥੋੜਾ ਜਿਹਾ ਨਾ ਮੈਂ, ਵਿਚੇ ਸਟੇਜ ਵਾਲੀ ਸਾਈਡ ਚਲੀ ਗਈ। ਉੱਥੇ ਇੰਨੀ ਤੇਜ਼ ਔਰ ਇੰਨੀ ਲਾਉ ਬੁਲੀ ਮਿਊਜਿਕ ਸੀ ਤੁਸੀਂ ਮੰਨੋਗੇ ਨਹੀਂ ਮੇਰੇ ਨਾ ਦਿਲ ਨੂੰ ਹੀ ਕੁਛ ਹੋਣ ਲੱਗ ਗਿਆ।
ਉਹੋ ਤੁਸੀਂ ਬਿਲਕੁਲ ਡੀਜੇ ਦੇ ਕੋਲ ਖਲੋਗੇ ਹੋਣੇ ਆ ਜਾ ਕੇ,
ਮਤਲਬ ਕਿ ਚੇਅਰਸ ਤੇ ਮੈਂ ਬੈਠੀ ਸੀ, ਕਾਫੀ ਅੱਗੇ ਸ ਈ ਮਿਊਜਿਕ ਮਤਲਬ ਨਾ ਉਹ ਜਿਹੜਾ ਹੋਲ ਸੀ, ਉਹ ਕਾਫੀ ਛੋਟਾ ਸੀ ਉਹਦੇ ਅੰਦਰ ਆਵਾਜ਼ ਪੂਰੀ ਉਹ ਕਰਦੀ ਵੀ ਸੀ, ਤੇ ਮੇਰੇ ਮੇਰੇ ਕੋਲ ਤੇ ਬਰਦਾਸ਼ੋ ਹੀ ਬਾਹਰ ਹੋ ਗਈ, ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅਸੀਂ ਤੇ ਕਾਰ ਚਲਣੇ ਆ ਉਹ ਤੁਸੀਂ ਮੰਨੋਗੇ। ਮੈਂ ਘਰ ਆਦੀਆ ਨਾਲ ਹੀ ਵੋਮਟਿੰਗ ਕੀਤੀ। ਇਨਾ ਬੁਰਾ ਹਾਲ ਸੀ ਮੈਂ ਨਹੀਂ ਬ ਕਾਸ ਕਰ ਸਕਦੀ, ਕਿਉਂਕਿ ਅੱਜ ਕੱਲ ਡੀਜੇ ਜਿਹੜੇ ਹੈਗੇ ਨਾ ਬੜੇ
ਲਾਊਡਲੀ ਚੱਲ ਗਈ, ਮਤਲਬ ਪਹਿਲਾਂ ਦੇਖੋ ਪਹਿਲਾਂ। ਪਹਿਲਾਂ ਨੀ ਏਦਾਂ ਹੁੰਦਾ ਸੀ, ਪਹਿਲਾਂ ਤੁਹਾਡੇ ਹਲਕੇ ਫੁਲਕੇ ਹੋਣੇ ਹਨਾ। ਹਲਕੀ ਆਵਾਜ਼ ਚ ਗਾਣਾ ਚੱਲ ਪਿਆ। ਮਤਲਬ ਆਨੰਦ ਕਾਰ 'ਚ ਵੀ ਸਾਡਾ ਇਹਨਾ ਨਹੀਂ, ਹੁੰਦਾ ਸੀ, ਜਾਂ ਬਾਅਦ ਚ ਫੰਕਸ਼ਨ ਦੇ ਵਿੱਚ ਵੀ ਇਹਨਾ ਨੀ ਹੁੰਦਾ ਸੀ। ਪਰ ਹੁਣ ਤਾਂ ਹਾਰ ਫੰਕਸ਼ਨ ਦੇ ਵਿੱਚ ਇੰਨੇ ਲਾਊਡ ਲਈ ਚੱਲਣੇ ਇੰਨੇ ਵੱਡੇ-ਵੱਡੇ ਮਿਊਜਿਕ ਡੀ-ਜੇ,
ਹੂੰ, ਇਹ ਹੁਣ ਪਹਿਲੇ ਬਰਾਤਾ ਬਹਿਣ ਵਾਜ ਨਾਲ ਨਿਕਲਦਿਆਂ ਸੀ, ਹੁਣ ਤੇ ਇਹਦੇ ਵਿੱਚ ਵੀ ਮਿਊਜ਼ਿਕ ਸਟਮ ਸਮ ਚਾਲੂ ਹੋ,
ਹੋਰ ਕੀ ਹੋਰ ਕੀ ਬਸ ਇਹੀ ਤਾਂ ਸਭ ਹੈਗਾ ਤੇ ਬੱਚਿਆਂ ਨੂੰ ਕਹਿ ਦੋ ਉਹ ਕਹਿੰਦੇ ਨੇ ਕਿ ਬਈ ਤੁਹਾਨੂੰ ਕੀ ਪਤਾ। ਹੁਣ-ਹੁਣ ਦੀ ਜਨਰੇਸ਼ਨ ਆ ਹੁਣ ਦੀ ਤਾਂ ਵੇ, ਜਨਰੇਸ਼ਨ ਕਹਿੰਦੀ ਹੈ, ਕਿ ਤੁਸੀਂ ਸਾਨੂੰ ਸਮਝਾਓ ਨਾ ਅਸੀਂ ਤੁਹਾਡੇ ਤੋਂ ਜ਼ਿਆਦਾ ਸਿਆਣੇ ਆ।
ਹਾਂਜੀ ਉਹੀ ਨਾ ਅੱਜ ਕੱਲ੍ਹ ਬੱਚਿਆਂ ਨੂੰ ਵੀ ਕੁਝ ਕਹਿਣ ਦਾ ਹਾਲ
ਹੋਰ ਕੀ ਉਹਨਾਂ ਨੂੰ ਕੁਛ ਕਹੋ ਤੇ ਉਹ ਕਹਿੰਦੇ ਨੇ - ਨਹੀਂ ਜੀ ਤੁਸੀਂ ਗ਼ਲਤ ਔ ਅਹੀ ਸਹੀ ਆਂ।
ਹਾਂ! ਔਰ ਜਿਹੜੀ ਚੀਜ਼ ਹਾਂਜੀ-ਹਾਂਜੀ ਜਿਹੜੀ ਚੀਜ਼ ਤੋਂ ਉਹਨਾਂ ਨੂੰ ਅਸੀਂ ਮਨਾ
ਉੱਧਰ ਹੀ ਜਾਣਾ ਹੋਰ ਕੀ ਜਿਵੇਂ ਅਸੀਂ ਬੱਚਿਆਂ ਨੂੰ ਕਹਿੰਦੇ ਨਾ ਛੋਟੇ ਹੁੰਦੇ, ਕਿ ਤੁਸੀਂ ਇੱਥੇ ਨਹੀਂ ਜ ਜਾਣਾ ਮਤਲਬ ਇੱਥੇ ਨਹੀਂ ਕਰਨਾ ਤੁਸੀਂ ਡੇਗ ਜੌਗੇ ਜਿ-ਜਿੱਦਾਂ ਪੈਲੇ ਅਸੀਂ ਪੁੱਠੇ ਕੰਮ ਈ ਨੀ ਕਰਾਂਗੇ ਸਾਨੂੰ ਸਵਾਦ ਕਿੱਥੇ ਆਣਾ!
ਹਾਂ ਉਹ ਤਾਂ ਹੈ ਹੀ ਹੈ ਨਾ ਹਾਂਜੀ-ਹਾਂਜੀ!
ਬਾਸ ਹੁਣੇ ਬੈਠੇ ਦੇ ਸੀ। ਸੀ ਮੇਰੇ ਭੂਆ ਜੀ ਆਏ ਦੇ ਸੀ। ਤੇ ਮਰੇ ਮਾਮੀ ਜੀ ਵੀ ਆਏ ਦੇ ਸੀ। ਤੇ ਉਹਨਾਂ ਦੇ ਬੱਚੇ ਆਏਦੇ ਸੀ ਬਸ ਉਹਨਾ ਨਾਲ ਈ ਬੈਠੇ ਦੇ ਸੀ, ਉਹਨਾਂ ਨੂੰ ਵੀ - ਛੋਟੇ ਛੋਟੇ ਨੇ ਹਜੇ। ਉਹਨਾਂ ਨੂੰ ਵੀ ਬਸ ਦੱਸਦੇ ਪਏ ਸੀਂ ਕਿ ਮਤਲਬ ਫੋਨ ਇ ਮਤਲਬ ਇਹਨਾਂ ਗਾਣੇ ਵਗੈਰਾ ਏਨਾ ਤੇਜ਼ ਨਾ ਸੁਣਿਆ ਕਰੋ। ਫੋਨ ਵੀ ਥੌੜਾ ਘੱਟ ਦੇਖਿਆ ਕਰੋ। ਕਹਿੰਦੇ ਨਹੀਂ ਦੀਦੀ ਜੀ ਤੁਹਾਨੂੰ ਨੀ ਪਤਾ! ਅਸੀਂ ਤਾਂ ਦੇਖਣਾ ਅਸੀਂ ਉਹ ਹੋਰ ਤੇਜ਼ ਆਵਾਜ਼ ਕਰਦੀ ਆ ਮੈਂ ਕਿਹਾ ਹਾਂ ਜਦੋਂ ਫਿਰ ਬਾਹਰੋਂ ਤੁਹਾਨੂੰ ਡਾਂਟ ਪਈ ਨਾ ਤੇ ਫਿਰ ਤੁਸੀਂ ਆਪਣੀ ਲੋੜ ਤੇ ਆਵਾਜ਼ ਘੱਟ ਕਰਨੀ ਹੈ।
ਹਾਂਜੀ, ਹਾਂਜੀ ਅੱਜ ਕੁਝ ਛੁੱਟੀ ਹੈ। ਕੁਛ ਸਮਰ ਵੇਕੇਸ਼ਨ ਚੱਲਦੇ ਪਏ ਨੇ। ਹੁਣ ਸਾਰੇ ਕਦਮ
ਤੇ!
ਹੋਰ ਕੀ ਤੁਹਾਡੀ ਸਾਰੀ ਉਲਟਨ ਸਿੱਧੀ ਹੋ ਜਾਣੀ ਹੈ! ਤੁਹਾਡਾ ਟਾਈਮ ਟੇਬਲ ਵੀ ਸਾਰਾ ਖ਼ਰਾਬ ਹੋ ਜਾਣਾ ਬੱਚਿਆਂ ਨੇ ਸੁਣਨਾ ਨਹੀਂੀ ਹੈਗਾ ਬੱਚਿਆਂ ਨੂੰ ਸਗੋਂ ਜ਼ਿਆਦਾ ਪਰੇਸ਼ਾਨ ਕਰਨਾ ਹੁਣ
ਹਾਂਜੀ, ਹਾਂਜੀ। ਉਹਨਾਂ ਨੇ ਸਭ ਨੇ ਅਹ! ਅਹ! ਮੈਂ ਵੀ ਆਪਣੇ ਪੇ ਕੇ ਆਈ ਤੇ ਇੱਥੇ ਵੀ ਸਭ ਲੱਗੇ ਗੇ ਹੋਏ ਨੇ ਇੰਜੋਏ ਕਰਨ। ਕੋਈ ਪਾਰਟੀ ਕਰ ਰਿਹਾ। ਕੋਈ ਕੁਛ ਕਰ ਰਿਹਾ ਹੈ। ਕੋਈ ਕੁੱਛ ਕਰ ਰਿਹਾ।
ਉਹੀ ਨਾ ਆਵਾਜ਼ - ਆਵਾਜ਼! ਮਿਊਜਿਕ ਚਲਾ ਕੇ ਇੰਨੀ ਤੇਜ਼ ਤੇ ਜੋਰ-ਜੋੋਰ ਦੀ ਆਵਾਜ਼ਾਂ ਚਲਾਨੀਆਂ ਤੁਸੀਂ। ਤੁਸੀਂ ਫੇਿਰ ਤੁਹਾਨੂੰ ਅੱਛਾ ਨੀ ਨਾ ਮਤਲਬ ਸੂਟ ਨੀ ਕਰਦਾ।
ਹਾਂ! ਜਿਹੜੇ ਸਾਡੇ ਬੈਠੇ ਦੇ ਨੇ ਵੱਡੇ। ਉਹਨਾਂ ਨੂੰ ਥੋੜਾ ਜਿਹਾ ਹੈਡੀਟੇਸ਼ਨ ਹੁੰਦੀ ਹੈ ਉਹ ਬੋਲ ਨੇ ਜਹੜੋ ਯੰਗ। ਚਲੋ ਸੁਣ ਲੈਂਦੇ ਨੇ। ਜਿਹੜੇ ਓਲਡ ਬੈਠੇ ਨੇ ਉਹ ਇੱਕਬ। ਕਰਨ ਉਹ ਫਿਰ ਉਹ ਨੂੰ ਵੀ ਥੋੜ੍ਹਾ ਸਮਝਾਉਣਾ ਪੈਂਦਾ ਕਿ ਬੱਚਿਆਂ ਨਾਲ ਹਰ ਇੱਕ ਚੀਜ਼ ਨੂੰ। ਤੁਸੀਂਮਣ ਮੈਨੇਜ ਕਰੋ ਹਨੁ ਬੱਚੇ ਆਏ ਦੇ ਨੇ। ਉਹਨਾਂ ਨੇ ਥੋੜਾ ਜਹਾ ਰੋ ਲਾ ਰੁਲਾ ਪਾਉਣਾ ਹੀ ਹੈ। ਹੁਣ ਬੱਚਿਆਂ ਨੂੰ ਹੁਣ ਕਿੰਨਾ ਕੁ ਸਮਝਾਈਏ ਆਪਣੀ ਤਰਫੋਂ ਤੇ ਪੜਾ ਹੀ ਕੁੱਝ ਸਮਝਾਈ
ਪਟ ਉਹ ਨੀ ਸੁਧਰਦੇ ਉਹ ਨਹੀਂੀ ਸਮਝਦੇ ਹੁਣ ਦੇਖੋ ਨਾ ਬੱਚਿਆਂ ਦੇ ਨਾਂ ਤੋਂ। ਬੱਚਿਆਂ ਜਦੋਂ ਬੱਚਿਆਂ ਇਕੱਲਾ ਨਾ ਉਹਨੂੰ ਤੁਸੀਂ ਸਮਝਾਓ ਉਹਨੂੰ ਤੁਸੀਂ ਕਹਿ ਦੋ ਹਾਂ ਵੀ ਪੁੱਤ ਏਦਾਂ ਆਵਾਜ਼ ਨੀ ਕਰਨੀ ਗਾਣਿਆਂ ਦੀ ਕੁਛ ਏਦਾਂ ਨੀ ਕਰਨਾ ਉਹ ਮਨ ਜਾਏਗਾ। ਕਿ ਚਲੋ ਠੀਕ ਹੈ। ਮੰਮੀ ਨੇ ਸਮਝਾਇਆ। ਕਿੱਦਾਂ ਨਹੀਂ ਕਰਨਾ ਅਗਰ ਉਹ ਅਤੇ ਬੈਠਾ ਵੀ ਹੋਵੇਗਾ। ਨਾ ਘਟ ਕਰ ਦਿ ਗਾ। ਜਦੋਂ ਬੱਚਾ ਬੱਚਿਆਂ ਦੇ ਨਾਲ ਮਿਲ ਗਿਆ ਨਾ।
ਹਾਂਜੀ, ਹਾਂਜੀ, ਹਾਂਜੀ। ਅਹੀਤੇ। ਤੇ ਗੱਲ ਹੈ ਨਾ ਆਪਣੇ ਬੱਚੇ ਨੂੰ ਤੇ ਅਸੀਂ ਜਿਵੇਂ ਮਰਜ਼ੀ ਸਮ ਜਾ ਲਾਂਗੇ ਲੇਕਿਨ ਕਿਸੇ ਹੋਰ ਦੇ ਸਾਹਮਣੇ ਅਗਰ ਉਹਨੂੰ ਅਸੀਂ ਡਾਂਟ ਹੀ ਦੇਵਾਂਗੇ ਤੇ ਸਾਡੇ ਨਾਲੋਂ ਜ਼ਿਆਦਾ ਉਹ ਉਹਨਾਂ ਨੂੰ ਆਪਣੀ ਇਨਸਲਟ ਮਹਿਸੂਸ ਹੁੰਦੀ ਹੈ ਕਿ ਮੈਨੂੰ ਇੰਨੇ ਇਨੇ ਸਾਹਮਣੇ ਡਾਂਟਿਆ
ਹੋਰ ਕੀ ਹੋਰ ਕੀ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਨਹੀਂ ਕਰਨ ਲੱਗੇ ਹੁਣ ਸੰਤ ਅਸੀਂ ਬੱਚੇ ਬੱਚੇ ਜਦੋਂ ਇਕੱਠੇ ਹੋ ਗਏ ਕਿਉਂਕਿ ਏਦਾਂ ਹੀ ਹੁੰਦਾ ਚਾਚੇ ਦੇ ਬੱਚੇ ਤਾਏ ਦੇ ਬੱਚੇ ਸਭ ਮਿਕਸਅਪ ਹੋਣਾ ਅਤੇ ਫਿਰ ਜਿਹੜਾ ਰੌਲਾ ਰੱਪਾ ਪੈਣਾ ਵਾ ਉਹ ਅਤੇ ਫਿਰ ਮਿਊਜ਼ਿਕ ਨੂੰ ਵੀ ਫੇਲ ਕਰ ਦਿੰਦੇ ਨੇ
ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ
ਲਾਉਡਲੀ ਬੋਲਣਾ ਚਿੱ ਜ ਨਾ ਚਿੱਲਾਾਂਂਦੇ ਆ ਬੱਚੇ ਮੈਂ ਵੀ ਬਸ ਇਹੀ ਚੀਜ਼ਾਂ ਤੇ ਲੱਗੀ ਰ ਸੀ ਮੈਂ ਵੀ ਉਹਨਾਂ ਨੂੰ ਐਂ ਕਹਿ ਰਹੀ ਸੀ ਮੈਂ ਕਿਹਾ ਹੁਣ ਤੁਂ ਥੋੜ੍ਹਾ ਥੋੜ੍ਹਾ ਆਵਾਜ਼ ਘੱਟ ਕਰ ਲਓ ਗਾਣਿਆਂ ਦੀ ਘਾਟ ਹੀ ਸੁਣਿਆ ਕਰੋ ਤੁਹਾਡੇ ਕੰਨਾਂ ਨੂੰ ਸਾਡੇ ਕੰਨਾਂ ਤੇ ਹੀ ਅਸਰ ਪੈਂਦਾ ਇਹਦਾ ਅਸੀਂ ਜ਼ਿਆਦਾ ਤੇਜ਼ ਤੇਜ਼ ਗਾਣੇ ਸੁਣਾਂਗੇ ਸਾਡੇ ਵੀ ਕੰਨ ਖਰਾਬ ਹੋ ਜਾਂਦੇ ਅਸੀਂ ਬੱਚਾ ਸੁਨਾ ਲੱਗ ਜਾਂਗੇ ਉਹਦਾ ਵੀ ਕੀ ਫਾਇਦਾ ਦਵਾਈਆਂ ਅਤੇ ਪੈਸੇ ਫਿਰ ਵੱਖਰੇ ਲਾਈਆਂਏ
ਹਾਂਜੀ ਸਾਊਂਡ ਪੋਲਿਊਸ਼ਨ ਹੀ ਇੰਨਾ ਹੈਗਾ ਸਾਂਡ ਪੋਲਿਊਸ਼ਨ ਨਹੀਂ ਸੀ ਵੇ ਕਿੰਨਾ ਸਾਊਂਡ ਪੋਲਿਊਸ਼ਨ
ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਨਾਲੇ ਪਤਾ ਵੀ ਨਹੀਂੀ ਚੱਲਦਾ ਸਾਨੂੰ ਸਹੀ ਤਰੀਕੇ ਦਾ ਨਹੀਂ ਕਿਸੇ
ਹਾਂਜੀ ਹਾਂਜੀ ਗੱਡੀਆਂ ਚਲਦੀਆਂ ਪ ਆਉਂਦੀਆਂ ਏਅਰਫੋਨ ਲੱਗੇ ਦੇ ਹੁੰਦੇ ਆ ਤੇ ਪਿੱਛੋਂ ਪਆ ਜਿੰਨਾ ਮਰਜ਼ੀ ਬੰਦਾ ਹਰਨ ਕਰਦਾ ਰਹੀ ਤੇ ਇਹਦੇ ਨਾਲ ਸਾਊਂਡ ਪੋਿਊਸ਼ਨ ਹੀ ਹੈ ਹੋਰ ਕੀ ਹੈ ਕਿਉਂਕਿ ਉਹਨੂੰ ਅਗਲੇ ਨੇ ਇਹਨੂੰ ਸੁਣਾਈ ਦੇਹੀ ਨਹੀਂੀ ਰਿਹਾ
ਤੇ ਫੇਰ ਏਦਾਂ ਹੀ ਕਰਕੇ ਕੁੱਛ ੱਦਾਂ ਛੋਟੇ ਮੋਟੇ ਐਕਸੀਡੈਂਟ ਨੇ ਕੁੱਝ ਵਾਜਾਂ ਦੀਆਂ ਨੇ ਗਲਤੀਆਂ ਤੇ ਆਪ ਦੀਆਂ ਨੇ ਨਾ ਚ ਤੁਹਾਨੂੰ ਪਤਾ ਹੈ ਹੁਣ ਅਸੀਂ ਬਾਹਰ ਨਿਕਲ ਗਏ ਹਾਂ ਬਸ ਘਰ ਤੱਕ ਠੀਕ ਆ ਬਾਹਰ ਜਾ ਰਹੇ ਹੋ ਇਹ ਤਾਂ ਉਹਦੀ ਆਵਾਜ਼ ਘੱਟ ਕਰ ਲੋ ਆਵਾਜ਼ ਘੱਟ ਕਰ ਲਓ ਤਨੂੰਸਣ ਲ
ਹਾਂ ਮੈਨੂੰ ਚਲੋ ਠੀਕ ਹੈ ਮੈਨੂੰ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਓਕੇ ਠੀਕ ਓਕੇ ਓ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ